ਹੋਰ,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
ਸਤਿ ਸ਼੍ਰੀ ਅਕਾਲ।
ਹੋਰ ਵਧੀਆ ਜੀ, ਵਧੀਆ ਤੁਸੀਂ ਦੱਸੋ?
ਹਾਂਜੀ ਵਧੀਆ ਹੋਰ ਘਰ ਦੇ ਸਭ ਠੀਕ ਨੇ।
ਹਾਂਜੀ, ਵਧੀਆ ਬਹੁਤ ਵਧੀਆ ਮਹਾਰਾਜ ਕਿਰਪਾ। ਤੁਸੀਂ ਦੱਸੋ‌?
ਸਹੀ ਗੱਲ ਕਿਰਪਾਈ ਹੋਣੀ ਚਾਹੀਦੀ ਹੈ। ਅਸੀਂ ਵੀ ਵਧੀਆ ਸ਼ੁਕਰ ਏ ਪ੍ਰਮਾਤਮਾ ਦਾ।
ਮਹਾਰਾਜ
ਹੋਰ ਬਾਣੀ ਪੜ ਲੈਂਦੇ ਹੋ।
ਹਾਂਜੀ।
ਪਾਟ ਕਾਰ ਲੈਂਦੇ ਉਹ।
ਹਾਂਜੀ-ਹਾਂਜੀ ਕਰ ਲੈਂਦੇ ਹਾਂ ਪਾਠ। ਖਾਲੀ ਮੈੂੰਨ ਦੋ-ਦੋ ਹੀ ਪਾਠ ਆਂਦੇ ਨੇ। ਜਪਜੀ ਸਾਹਿਬ, ਰ ਚੋਪਾਹੀ ਸਾਹਿਬ।
ਚਲੋ ਵਧੀਆ ਬਹੁਤ ਵਧੀਆ। ਤੇ ਜਪਜੀ ਸਾਹਿਬ ਦਾ ਮੂੰਹ ਜਬਿਨੀ ਕਰ ਲੈਂਦੇ ਹੋ।
ਜਪਜੀ ਸਾਹਿਬ ਦਾ ਨਹੀਂ ਜਿਵੇਂ ਨਾਲ -ਨਾਲ ਕੋਈ ਪੜ੍ਹੇਗਾ ਨਾ ਉਹਨਾਂ ਦੀ ਅਗਲੀ ਪੰਗਤੀ ਮੈ ਪੜ ਠੰਡ ਪਾ, ਠੰਡ ਪਾ। ਬਾਕੀ ਚੋਪਈ ਸਾਹਿਬ ਮੈਨੂੰ ਮੂੰਹ ਜ਼ਬਾਨੀ ਆਉਂਦੀ ਹੈ ਕਲਾ ਪੜ ਸਕਦਾ ਹਾਂ।
ਅੱਛਾ ਚਲੋ ਵਧੀਆ ਹੈਗਾ ਵ। ਬਾਣੀ ਜਿਹੜੀ ਮਰਜ਼ੀ ਬਾਣੀ ਪੜ ਲਓ। ਠੀਕ ਹੈ, ਨਾ ਕੰਮ ਤੇ ਓਨੇ ਉਨਾ ਹੀ ਕਰਨਾਵੇ। ਭਾਵੇਂ ਤੁਸੀਂ ਸਿਮਰਨ ਕਰੋ, ਭਾਵੇਂ ਤੁਸੀਂ ਮੂਲ ਮੰਤਰ ਕਰੋ। ਠੀਕ ਹੈ ਨਾ। ਭਾਵੇਂ ਜਿਵੇਂ ਮਰਜੀ ਕਰੋ, ਓਨੇ ਪ੍ਰਫੁੱਲਿਤ ਹੋ ਹੀ ਜਾਨਾ ਐ।
ਪਰ ਪਤਾ ਕੀ ਗੱਲ ਜਿੰਨੀ ਬਾਣੀ ਹੈਗੀ ਨਾ ਪੰਜ ਬਾਣੀਆਂ। ਇਹਨਾਂ ਦੇ ਸਭ, ਸਭ ਦੇ ਅਲੱਗ -ਅਲੱਗ ਮਧ ਉਹ
ਮਹਾਤਮ, ਹੈਗੇ ਨੇ
ਹਾਂ, ਜਿੱਦਾਂ ਤੁਸੀਂ ਚੋਪਈ ਸਾਹਿਬ, ਪੜ ਰਹੇ
ਹਾਂਜੀ
ਜਪੁਜੀ ਸਾਹਿਬ, ਪੜਦਾ ਨਾ ਬੰਦਾ ਤੇ ਕਈ ਉਹ ਹੈਗੇ ਨੇ ਜਿਹੜੇ ਇਸ ਤਰ੍ਹਾਂ ਹਿੰਦੂ ਲੋਕ ਹੈਗੇ ਨੇ। ਉਹ ਸੋਮਵਾਰ, ਸ਼ੰਕਰ ਭਗਵਾਨ ਜੀ ਨੂੰ ਮੰਨਦੇ ਨੇ ਮੰਗਲਵਾਰ ਹਨੂੰਮਾਨ ਜੀ ਨੂੰ, ਮੰਨਦੇ ਨੇ ਮਤਲਬ ਕਿ ਸਤ ਦਿਨ ਹੇਗੇ ਨੇ, ਇਹਨਾਂ ਦੇ ਵਾਰ ਬੰਨੇ ਤੇ ਜਿਹੜਾ, ਜਪੁਜੀ ਜੀ ਸਾਹਿਬ ਹੈਗਾ ਨਾ ਉਹ ਦੇਖ ਉਧਰ, ਹਰ ਦੇਵੀ ਦੇਵਤਿਆਂ ਦੇ ਨਾਮ, ਹੈਗੇ ਨੇ ਆਪਾਂ, ਜਿਹੜਾ ਜਿਹੜਾ ਜਪੁਜੀ ਸਾਹਿਬ ਕਰਦਾ, ਨਾ ਹਿੰਦੂ ਲੋਕ ਵੀ, ਕਰਦੇ ਨੇ ਤੇ ਸਰਦਾਰ ਕੋਈ ਵੀ ਕਰਦਾ, ਤੇ ਸਮਝੋ ਕੋ ਦੇਵੀ ਦੇਵਤਾ ਨੂੰ, ਜ਼ਿਕਰ ਕਰਦਾ ਮਤਲਬ ਯਾਦ, ਕਰਦਾ ਤੁਸੀਂ ਜਪਜੀ ਸਾਹਿਬ ਦੇ ਹਿੰਦੂ ਲੋਕਾਂ ਨੂੰ, ਕੀ ਕਹਿੰਦੇ ਨੇ ਵਿਸ਼ਨੂੰ ਭਗਵਾਨ ਨੂੰ, ਕੋਈ ਪੂਜਦਾ ਅੱਜ ਆਪਾਂ ਆਪਾਂ ਪੜ੍ਹ ਲਿਆ ਜਪੁਜੀ ਸਹਿਬ
ਹਾਂਜੀ-ਹਾਂਜੀ,
ਅਹ, ਸ਼ੰਕਰ ਜੀ ਨੂੰ ਭੇਜਦੇ, ਐ ਸ਼ੰਕਰ ਭਗਵਾਨ ਜੀ। ਮਤਲਬ ਕਿ, ਜਿਹੜਾ ਬੰਦਾ ਜਪੁਜੀ ਸਹਿਬ ਪੜਦਾ ਨਾ, ਉਂਥੇ ਦੇਵੀ ਦੇਵਤੇ ਹੈਗੇ ਨੇ
ਹੂੰ-ਹੂੰ-ਹੂੰ-ਹੂੰ, ਬਾਣੀ ਚ ਐ ਕਹਿ ਜਿਹ ਵੇਖੋ, ਵੀ ਜਿਹੜਾ ਬੰਦਾ ਅਨਪੜ ਏ ਨਾ ਉਹ ਵੀ, ਨਾਮ ਜਪ ਸਕਦਾ ਏ, ਵੀ ਠੀਕ ਹੈ, ਜਿਵੇਂ ਅਨਪੜ੍ਹ ਹਾਂਜੀ
ਓਥੇ ਪੀ ਆਇਆ ਚਾਹ, ਉਹ ਕੀ ਕਰਨਾ ਕਿਦਾਂ ਉਹ ਹੈਗਾ, ਬ੍ਰਹਮ ਜੀ ਹੈਗੇ ਨੇ ਬ੍ਰਹਮਾ ਜੀ ਦਾ ਵੀ, ਜਿਕਰ ਹੈਗਾ ਜੀ ਹੈਗਾ, ਪਰ ਏਧਰ ਆਪਣੇ ਗੁਰਦੁਆਰਾ ਹੈਗਾ, ਇਹ ਨੀ ਹੈਗਾ ਕੋਈ ਯਾਦ, ਹੀ ਕਰਦਾ ਹੈਗਾ ਪਰ ਜਪੁਜੀ ਸਾਹਿਬ, ਜਿਹੜਾ ਬੰਦਾ ਜਪੁਜੀ ਸਾਹਿਬ, ਪੜ੍ਹਦਾ ਨਾ ਉਹ ਹਾਂਜੀ,
ਬਿਲਕੁਲ ਸਹੀ ਜਿਓ, ਨਹੀਂ ਮੇਰਾ ਕਹਿਣ ਮਤਲਬ, ਬਈ ਵੇਖੋ, ਬਾਣੀ ਕਿਸੇ ਤਰੀਕੇ ਨਾਲ ਪੜ੍ਹੀ ਜਾ ਸਕਦੀ, ਹੈ ਕਹਿੰਦੇ ਨੇ ਜੇ, ਜੇ ਤੁਸੀਂ, ਜਿਵੇਂ ਸੁਖਮਨੀ ਸਾਹਿਬ ਦਾ ਪਾਠ, ਨਹੀਂ ਕਰ ਸਕਦੇ, ਠੀਕ ਹੈ ਨਾ ਇੱਕ ਜਿਵੇਂ ਬੰਦਾ, ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ, ਉਹ ਛੇ ਮਾਲਾ ਮੂਲ ਮੰਤਰ ਦੀ, ਕਰ ਲੈ
ਅੱਛਾ, ਉਹ ਵੱ ਵੱਡੇ ਵਾਲੇ,
ਹਾਂਜੀ, ਇੱਕ ਸੌ ਅੱਠ ਮਨਕਿਆ ਵਾਲੀ ਵੱਡੀ, ਮਾਲਾ
ਠੀਕ ਕਰਨਾ ਪਊਗਾ।
ਉਹਦੇ ਚ, ਭਾਵੇਂ ਤੁਸੀਂ ਮੂਲ ਮੰਤਰ ਕਰ ਲਓ। ਠੀਕ ਹੈ, ਜਿਵੇਂ ਸੋ ਜਿਵੇ ਏਓਮਕਾਰ ਸਤਿਨਾਮ ਕਰਤਾ ਪੁਰਖ ਨਿਰ ਭਉ ਨਿਰਵੈਰ ਅਕਾਲ ਮੂਰਤਿ ਅਜੁਨੀ ਸੈਭੰ ਗੁ ਪ੍ਰਸ਼ਾਦ, ਜਪ ਆਦਿ ਸਚ, ਜੁਗਦਿ ਸੱਚ, ਹੈ ਭਿ ਸੱਚ, ਨਾਨਕ ਹੋਸੀ ਭਿ ਸੱਚ ਤੁਸੀਂ, ਇਹ ਕਰ ਸਕਦੇ ਹੋ ਠੀਕ ਏ, ਛੇ ਮਾਲਾ ਜੇ ਛੇ ਹਾਂਜੀ ਉਨੂੰ ਮੂਲ ਮੰਤਰ ਕਹਿੰਦੇ ਨੇ, ਤੇ ਗੁਰੂ ਮੰਤਰ ਕਹਿੰਦੇ ਨੇ ਵਾਹਿਗੁਰੂ, ਨੂੰ
ਤੇ ਜਿਹੜਾ, ਇੱਕ ਉਹ ਹੈਗਾ, ਸਤਿਨਾਮ ਵਾਹਿਗੁਰੂ ਮਤਲਬ,? ਜਿਹੜਾ ਸਤਿਨਾਮ, ਉਹ ਤਾਂ
ਜੀ ਉਹੀ ਗੁਰੂ ਮੰਤਰ, ਹੀ ਹੈਗਾ ਏ।
ਜਿਹੜੇ ਵਾਹਿਗੁਰੂ, ਖਾਲੀ ਵਾਹਿਗੁਰੂ, ਦਾ ਨ ਉਹ ਸ
ਗੱਲ ਨਾ ਮੇਰੀ ਗੱਲ ਸੁਣੋ ਨਾ, ਇਹ ਦੱਸਿਆ ਹੋਇਆ ਜਿਵੇਂ, ਕਹਿੰਦੇ ਨੇ ਗੁਰੂ ਸਾਹਿਬ ਦਾ ਪਾਠ ਜਿਹੜਾ ਨਹੀਂ ਕਰ ਸਕਦਾ। ਜੇ ਮੰਨ ਲਓ, ਤੁਸੀਂ ਗੁਰੂ ਸਾਹਿਬ ਦਾ ਪਾਠ ਨਹੀ ਕਰ ਸਕਦੇ। ਹਨਾ ਤੇ ਪੰਜਾਹ ਪਾਠ ਤੁਸੀਂ ਸੁਖਮਨੀ ਸਾਹਿਬ ਦੇ ਇੱਕ ਮਹੀਨੇ ਚ ਕਰ ਸਕਦੇ ਹੋ। ਤੇ ਇੱਕ ਬਰਾਬਰ ਏ, ਪੰਜਾਹ ਪਾਠ, ਤੁਸੀਂ ਨਾ ਸੁਖਮਨੀ ਸਾਹਿਬ ਦੇ, ਜੇ ਇੱਕ ਮਹੀਨੇ ਚ ਕਰਦੇ ਹੋ ਨਾ, ਤੇ ਤੁਹਾਨੂੰ, ਜਿਹੜਾ ਗੁਰੂ ਸਾਹਿਬ ਦੇ ਪਾਠ ਦਾ ਫਲ ਹੈ, ਨਾ ਇੱਕ ਬਰਾਬਰ ਹੈਗਾ ਵੇ।
ਅੱਛਾ ਜੀ,
ਜਾਂ ਪਾਠ ਕਰਲੋ, ਜਾਂ ਸੁਖਮਨ ਸਾਹਿਬ ਦਾ ਆ ਜਾਂ ਗੁਰੂ ਸਾਹਿਬ ਦਾ ਪਾਠ ਕਰ ਲੋ ਇੱਕ ਬਰਾਬਰ,
ਮੈਨੂੰ ਉਦਾ ਵੀ ਸਮਝ ਆਈ, ਜਿਦਾ ਉਹ ਨਾਨਕ ਸਾਹਿਬ ਜਾਂਦੇ ਨੇ। ਮਤਲਬ ਕਾਂਗ ਗੱਲ, ਕਰ ਜਦੋਂ ਚਾਰ ਜਾਨੇ ਆ। ਫਿਰ ਪਾਠ ਕਰ, ਭੋਰਾ ਸਾਹਿਬ ਨੀਚੇ ਨਾਨਕ ਉਧਰ ਉਹ ਪਾਠ ਦਾ ਜ਼ਿਕਰ ਕਿਉਂ ਕਰਦੇ ਨੇ?
ਤੇ ਫੇਰ ਵੇਖੋ, ਇਹ ਜਿਹੜੀ ਇਹ ਜਿਹੜੀ ਜਗ੍ਹਾ ਹੈ, ਨਾ ਬੜੀ ਤਪੱਸਿਆ ਕੀਤੀ ਹੋਈ ਹੈ ਐਵੇਂ ਨੀ ਕੋਈ ਜਾ ਸਕਦਾ। ਮੇਰੀ ਗੱਲ ਸੁਣੋ, ਤੁਸੀਂ ਦੁਕਾਨ ਤੇ ਚੜੋ ਕੋਈ ਦਸ ਰੁਪਏ ਚੀਜ਼ ਲਵੋ ਤੁਹਾਨੂੰ ਫ੍ਰਰੀ ਦੇ ਦੇਗਾ।
ਨਹੀ,
ਫੇਰ ਬੜੀ ਕਮਾਈ ਕੀਤੀ ਹੋਈ ਏ, ਉਧਰ ਥੱਲੇ ਜਾਣ ਕਮਾਈ ਦੇਣੀ ਪੈਂਦੀ ਹੈ, ਆਪਣੀ
ਠੀਕ ਹੈ ਜੀ, ਹੋਰ ਤੁਹਾਡੀ ਗੱਲ ਬਿਲਕੁਲ ਸਹੀ ਕੁਤੇ ਝੂਠ ਹੀ ਬੋਲ ਜਾਂਦੇ ਨੇ ਔਰ
ਹਾਂ, ਤੇ ਫੇਰ ਉਹ ਤੇ ਲੇਖਾਂ ਜੋਖਾ ਪ੍ਰਮਾਤਮਾ ਆਪ ਕਰੇਗਾ।
ਜਿੱਦਾਂ ਮੰਨ ਲਓ, ਮੈਨੂੰ ਵੀ ਲਾ ਲੋ ਕਿਥੇ ਤੱਕੀ ਉਂਗਲ ਚੱਕ ਜਿਨਂ ਜਾਂਦੇ ਨਾ ਜਿੱਦਾਂ ਆਪਣੀ ਕਿ ਕਿਹਦੇ ਬਈ ਪਾਠ ਕਰਨੇ, ਓ ਮੰਨ ਲੂੰ ਮੈਂ ਨੀ ਕਰਦਾ, ਓਧਰ ਝੂਠ ਬੋਲ ਕੇ ਪਿਛੇ ਚਲਾ ਜਾਣ
ਹਾਂਜੀ, ਹਾਂ, ਤੇ ਫਿਰ ਉਹ ਤੇ ਫਿਰ ਤੁਸੀਂ ਜਾਣਦੇ, ਜਾਂ ਪ੍ਰਮਾਤਮਾ ਜਾਣਦਾ। ਤੁਹਾਡੇ ਅੰਦਰ ਤੁਹਾਨੂੰ ਹੈ, ਨਾ ਕਿ ਮੈਂ ਝੂਠ ਬੋਲਿਆਵੇ।
ਜੇ ਅਗਰ ਬਾਏ ਚਾਸ ਮੈਂ ਉਹਨਾਂ ਨੂੰ ਸੱਚ ਬੋਲਦਾ ਬਈ ਮੈਂ ਨੀ ਕਰਦਾ।
ਤੇ ਕੋਈ ਗੱਲ ਨੀ, ਸੱਚ ਬੋਲਿਆ ਤੇ ਕੋਈ ਨੀ ਫੇਰ ਤੁਸੀਂ ਇਹ ਤੇ ਕਹੋਗੇ, ਮੈਂ ਅੱਗੋਂ ਦੀ ਕਰਾਂਗਾ। ਫੇਰ ਇਹ ਤੇ ਬੋਲਣਾ ਪਏ ਗਾ ਨਾ ਜੇ ਝੂਠ ਬੋਲੋਗੇ, ਤਾਂ ਦੇਣੀ ਤਾਂ ਰੱਬ ਨੂੰ ਜਾਨ ਏ।
ਹਾਂਜੀ ਐ ਤੇ ਹੈ, ਬਿਲਕੁਲ ਬਸ ਪਾਠ-ਪਾਠ ਕਰਣਾ ਚਾਹੀਦਾ, ਕਿਉਂਕਿ ਪਾਠ ਇੱਕ ਐਸੀ ਚੀਜ਼ ਹੈ, ਜਿਵੇੇ ਸ਼ਕਤੀ ਸਰੀਰ ਨੂੰ ਰੋਟੀ ਦੀ ਲੋੜ ਹੈਗੀ ਨਾ, ਉਵੇਂ ਆਤਮਾ ਨੂੰ ਹਾਂ ਆਤਮਾ ਓਦੀ ਲੋੜ ਹੈਗੀ, ਨਾਮ ਦੀ
ਨਾਮ ਦੀ ਲੋੜ ਹੈਗੀ ਹੈ, ਬਿਲਕੁਲ ਸਹੀ ਗੱਲ। ਤੇ ਉਹਨਾਂ ਨੇ ਇਨੀ ਬਾਂਣੀ ਵਿੱਚ ਇੰਨਾ ਆਸਾਨ ਦੱਸ ਦੇਣਾ, ਕਹਿੰਦੇ ਤੁਸੀਂ ਕੁਛ ਨਾ ਕਰੋ। ਕੁਛ ਨਾ ਕਰੋ, ਤੁਸੀਂ ਬਈ ਜਿਵੇਂ ਤੁਸੀਂ ਸੁ ਸਾਹਿਬ ਨੀ ਕਰ ਸਕਦੇ, ਤੁਸੀਂ ਮੂਲ ਮੰਤਰ ਨਹੀਂ ਕਰ ਸਕਦੇ, ਤੁਸੀਂ ਗੁਰੂ ਮੰਤਰ ਕਰ ਲਓ, ਤੁਸੀਂ ਵਾ ਵਾਹਿਗੁਰੂ, ਵਾਹਿਗੁਰੂ ਕਰ ਲਓ। ਅੱਛਾ ਤੁਸੀਂ ਵਾਹਿਗੁਰੂ, ਵਾਹਿਗੁਰੂ ਨੀ ਕਰ ਸਕਦੇ ਉਹ ਤੁਸੀਂ ਰਾਮ, ਰਾਮ ਕਰ ਲਓ, ਜੇ ਤੁਸੀਂ ਰਾਮ, ਰਾਮ ਵੀ ਨੀ ਕਰ ਸਕਦੇ ਹੋ ਤੁਸੀਂ ਮਰਾ, ਮਰਾ ਕਰਦੋ। ਮਰਾ, ਮਰਾ ਕਰੋ ਮਰਾ, ਮਰਾ ਵਿੱਚ ਵੀ ਰਾਮ, ਰਾਮ ਹੀ ਆਏਗਾ।
ਹਾਂਜੀ ਹਾਂ, ਐ ਤੇ ਗੱਲ ਠੀਕ ਏ
ਫਿਰ ਇਸ ਤੋਂ ਉੱਤੇ ਹੋਰ ਕੀ ਹੋ ਸਕਦਾ। ਉਹ ਕਹਿੰਦੇ ਨਾ ਅਸੀਂ ਭੱਜਦੇ ਹਾਂਜੀ।
ਕਿਸੇ ਪਾਠ ਪੂਜਾ ਕਰਦੇ ਹੋ ਤੁਹਾਨੂੰ ਕਿਹੜੀ ਬਾਣੀ ਸਭ ਤੋਂ ਵਧੀਆ ਲੱਗਦੀ ਹੈ। ਹੈਲੋ ਮੈਨੂੰ ਮੰਨ ਲਓ ਮੈਂ ਜੀਵੇ ਪਾਠ ਕਰਨਾ ਨਾ ਇੱਕ ਜਾਪ ਸਾਹਿਬ ਉਹਦੀ ਜਿਹੜੀ ਅਹ ਪੰਗਤੀ ਆ ਨਾ ਤੁਸੀ ਪੜ੍ਹ ਕੇ ਆਨੰਦ ਆਦਾ।
ਹਾਂਜੀ, ਹਾਂਜੀ
ਗੁਰੂ ਮਹਾਰਾਜ ਨੇ ਲਿਖੀਆਂ ਹੋਈਆਂ ਨੇ ਪੰਗਤੀਆਂ ਤੁਸੀਂ ਜਪਜੀ ਸਹਿਬ ਪੜ ਕੇ ਵੇਖਣਾ। ਜਾਪ ਸਾਹਿਬ ਤੇ ਚੋਪਾਈ ਹਾਂਜੀ। ਹਾਂਜੀ, ਨਾਲ ਲਾਕੇ ਕਹਿੰਦੇ ਸੀ, ਚੌਪਈ ਸਾਹਿਬ ਵਿੱਚ ਬੜਾ ਆਨੰਦ ਹੈਗਾ, ਕਿਉਂਕਿ ਦਸ ਤੱਕ ਜਿਦਾ ਕੰਮ ਫੱਸੇ ਹੋਵੇ, ਕੋਈ ਜਿਵੇਂ ਤੁਹਾਨੂੰ ਪਤਾ ਨਾ ਜੜਾ ਕੰਮ ਮੇਰਾ ਹੋ ਵੀ ਨਹੀਂ ਸਕਦਾ, ਕੰਮ ਫਸੇ ਹੋਏ ਨੇ ਤੇ ਤੁਸੀਂ ਚੋਪਈ ਸਾਹਿਬ ਇਕ ਉਥੇ ਕੋਈ ਵੀ ਚੀਜ਼ ਲੈ ਲਓ ਮੈਨੂੰ ਤੇ ਚੌਪਈ ਸਾਹਿਬ ਸਭ ਤੋਂ ਵਧੀਆ ਲੱਗਦੀ ਏ ਮਨ ਬਹੁਤ ਖੁਸ਼ ਜਿਹਾ ਹੁੰਦਾ।
ਕਰਨੀ ਚਾਹੀਦੀ ਹੈ।
ਮਤਲਬ, ਮਤਲਬ ਮਨ ਖੁਸ਼ ਹੁੰਦਾ ਜਿਵੇਂ ਕੋਈ ਕੰਮ ਵਧੀਆ ਹੈ ਨਾ ਚੋਪਈ ਸਾਹਿਬ ਕਰਨਾ ਹੋਰ ਚੋਪਈ ਸਾਹਿਬ ਦਾ ਲਾੜ ਫਾੜ ਲੋ ਕੁਛ ਨਾ ਕਰੋ ਤੂੰ ਚੋਪਈ ਸਾਹਿਬ ਤੂੰ ਵੀ ਪੜ ਇਹਦੇ ਚ ਨਾ ਕਈ ਐਸੇ ਹੈਗੇ ਨੇ ਕਈ ਹਾਂਜੀ ਦੋ ਚੋਪਈ ਸਾਹਿਬ ਹੈਗੀ ਨਾ ਇੱਕ ਚੋਪਈ ਸਾਹਿਬ ਛੋਟੀੇ ਕਰਦੇ ਨੇ ਇੱਕ ਵੱਡੀ ਕਰਦੇ ਨੇ ਵਡੀ ਦਾ ਸਗੋ ਜਾਦਾ ਫ਼ਲ ਹੈਗ ਜੇ
ਤਾਂ ਫਿਰ ਹੈ ਕਹਿੰਦੇ ਨੇ ਘਰੋਂ ਬਾਹਰ ਨਿਕਲੋ ਨਾ ਘਰੋਂ ਬਾਹਰ ਵੀ ਨਿਕਲਣਾ ਤੇ ਚੁਪਈ ਸਾਹਿਬ ਕਰਕੇ ਨਿਕਲੋ ਕਿਧਰ ਜਾ ਰਹੇ ਹੋ ਤਾਂ ਵੀ ਚੁਪਈ ਸਾਹਿਬ ਕਰ ਲਾ। ਤੇ ਫਿਰ ਪ੍ਰਮਾਤਮਾ ਫਿਰ ਪ੍ਰਮਾਤਮਾ ਅੰਗ ਸੰੰਗ ਸਹਾਇ ਹੁੰਦਾ ਤੁਹਾਡੇ ਨਾਲ।
ਹਾਂਜੀ ਜਿੱਦਾਂ ਮੰਨ ਲਓ ਕਿ ਉਹ ਕਰਦੇ ਨੇ ਰਾਤੀ ਸੌਦਾ ਬੰਦਾ ਡਰ ਜਾਂਦਾ ਹੈ। ਅਗਰ ਬੰਦਾ ਰਾਤੀ ਸੁਤਾ ਚੁਪਈ ਸਾਹਿਬ ਰਾਤੀ ਲਾ ਕੇ ਵੀ ਸੁਣ ਲਏ ਫੋਨ ਤੇ ਤਾਵੀ ਉਰਜ ਹੁੰਦੀ ਇੱਕ ਉਹਰਾ ਹੁੰਦਾ ਹੈ ਹਵਾਵਾਂ ਹੁੰਦੀਆ ਨੇ
ਤੁਸੀਂ ਆਪਣੇ ਆਪ ਨੂੰ ਸੁਰੱਖਸ਼ਿਤ ਮਹਿਸੂਸ ਕਰੋਗੇ ਜਦੋਂ ਤੁਸੀਂ ਪਾਠ ਕਰੋਗੇ ਤੁਹਾਡਾ ਮਨ ਬੜਾ ਖਿੜਿਆ ਖਿੜਿਆ ਰਹੇਗਾ। ਮਨ ਖੁਸ਼ ਰਹੇਗਾ ਤੁਹਾਡਾ
ਜੋਤ ਤੇ ਰਹੇਗੀ।
ਹੂ,,, ਤੇ ਕਹਿੰਦੇ ਜੀ ਤੇ ਕਹਿੰਦੇ ਜੀ ਅਸੀਂ ਬਾਣੀ ਪੜ੍ਹਦੇ ਹਾਂ ਸਾਨੂੰ ਦੁੱਖ ਬੜੇ ਆਉਂਦੇ ਨੇ। ਵੇਖੋ ਜਿਹੜਾ ਦੁੱਖ ਆਣਾ ਉਹ ਤੇ ਆਣਾ ਹੀ ਆਣਾ। ਬਾਕੀ ਆ ਕੀ ਤੁਸੀਂ ਹਾਂਜੀ
ਨਹੀਂ ਨਹੀਂ ਦੁੱਖ ਤੱਕ ਆਂਦੇ ਮਹਾਰਾਜ ਸਬਰ ਰੱਖਣਾ ਆਪਣਾ ਕੰਮ ਇਹ ਸਬਰ ਕਰ ਲੇ ਰਾਤ ਨੂੰ ਸਰ ਲੇ ਇਹ ਇਹ ਜਿਵੇਂ ਬੰਦਾ ਪਾਠ ਪੂਜਾ ਜੁੜਦਾ ਨਾ ਸਗੋਂ ਦੁੱਖ ਜ਼ਿਆਦਾ ਹੁੰਦੇ ਨੇ। ਇਹ ਗੱਲ ਸਹੀ ਹੈਗੀ ਉਹ ਤਾਂ ਆਂਦੇ ਨੇ ਮੈ ਉਹ ਦੇਖਣਾ ਚਾਹੁੰਦਾ ਰੱਬ ਭੀ ਆ ਉਹਦਾ ਕਿ ਕਹਿੰਦੇ ਨੇ ਸਬਰ ਵਿਚ
ਹੂ,,,
ਕਈ ਤਾਂ ਹੀ ਫਲ ਫੁੱਲ ਜਾਂਦੇ ਨੇ ਤਾਂ ਕਰਕੇ ਕਈ ਵਾਰੀ ਐਸਾ ਹੁੰਦਾ ਚੁਪਈ ਸਾਹਿਬ ਕਰਨਾ ਨਾ ਅਗਲੇ ਦਿਨ ਨਾ ਕਰਾ ਜਿਵੇ ਮੰਨ ਲੋ ਇੱਕ ਹਫ਼ਤਾ ਪੁਛ ਹੀ ਏ ਅੱਛਾ ਅੱਛਾ ਤੇ ਬੜਾ ਅਜੀਬ ਲੱਗਦਾ
ਅਜੀਵ ਲੱਗਦਾ ਪਿਆ ਹਾਂ ਕੁਛ ਰਹਿ ਗਿਆ ਸਾਡਾ
ਹਾਂਜੀ ਬਈ ਕੋਈ ਐਸੀ ਚੀਜ਼ ਹੈਗੀ ਹੈ ਜੌ ਮੈਂ ਨੀ ਕੀਤੀ ਮਨ ਬੇਚੈਨ ਰਹਿ ਗਾ ਪੂਰਾ ਪੂਰਾ ਦਿਨ ਤੇ ਫਿਰ ਹਾਰ ਕੇ ਕਰਨੀ ਪੈਂਦੀ ਫਿਰ ਜੇ ਕਾਰ ਚਲਾਨੀ ਫਿਰ ਸਾਨੂੰ ਵੀ ਕਰ ਲੈਨਾ
ਹਮ ਹਾਂ ਹਾਂ ਅਗਰ ਤੁਸੀਂ, ਤੁਸੀਂ ਇੱਕ ਨਿਯਮ ਬਣਾਓ ਨਾ ਕਿ ਮੈਂ ਇੰਨਾ ਪਾਠ ਕਰਨਾ ਹੀ ਕਰਨਾ। ਜੇ ਤੁਸੀਂ ਉਹ ਪੂਰਾ ਕਰ ਲਿਆਵੇ, ਮੰਨ ਲਓ ਤੁਸੀਂ ਮੰਨਿਆ ਕਿ ਪੰਜ ਪਾਠ ਜਪੁਜੀ ਸਾਹਿਬ ਦੇ ਕਰਨੇ ਨੇ।
ਹਾਂਜੀ।
ਜੇ ਤੁਸੀਂ ਸੰਕਲਪ ਲਿਤਾਂ ਮੈਂ ਕਰਨੇ ਹੀ ਕਰਨੇ ਨੇ ਜੇ ਤੁਸੀਂ ਕਰ ਲਿਤ ਮਨ ਬੜਾ ਖੁਸ਼ ਹੋਏਗਾ ਆਪਣੇ ਆਪ ਨੂੰ ਹਲਕਾ ਮਹਿਸੂਸ ਕਰੋਗੇ। ਤੁਸੀਂ ਕਿ ਤੁਹਾਨੂੰ ਅੰਦਰ ਐਸੀ ਆਪਣੇ ਆਪ ਹੀ ਨਾ ਇੱਕ ਪਾਵਰਫੁਲ ਸ਼ਕਤੀ ਹੁੰਦੀ ਨਾ ਬਈ ਤੁਸੀਂ ਥੱਕਿਆ ਥੱਕਿਆ ਮਹਿਸੂਸ ਹੀ ਨਹੀਂ ਕਰੋਗੇ।
ਸਾਨੂੰ ਊਰਜਾ ਮਿਲਦੀਆਂ ਇਹਦੇ ਨਾਲ ਮਤਲਬ ਕਿ ਮੈ ਅਗਰ ਤੁਸੀਂ ਪਾਠ ਕਰਨਾ ਤਾਂ ਹੈਗਾ ਹੀ ਹੈ। ਤੇ ਤੁਹਾਡੀ ਐਕਸਡਟੀ ਖਤਮ ਹੋ ਜੇਗੀ। ਕਦੀ ਤੁਹਾਨੂੰ ਨਾ ਮੰਨ ਵਿਚ ਹਮੇਸ਼ਾ ਨਾ ਪੋਜ਼ੀਟਿਵ ਵਿਚਾਰ ਲੈ ਕੇ ਚੱਲਣੇ ਚਾਹੀਦੇ ਨੇ। ਬੱਸ ਪੋਜ਼ੀਟਿਵ ਹੀ ਸੋਚੋ, ਗ਼ਲਤ ਨੀ ਸੋਚਣਾ ਚਾਹੀਦਾ। ਜਿਹੜਾ ਬੰਦਾ ਪਾਠ ਪੂਜਾ ਕਰਦਾ ਨਾ ਤੇ ਅਗਰ ਸੋਚਦੇ ਵੀ ਹੋ ਨਾ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੋ। ਕਈ ਵਾਰੀ ਦਿਮਾਗ ਵਿਚ ਇਹ ਗਲਾਂ ਨਾ ਆਣ, ਜੇ ਆ ਵੀ ਜਾਂਦੇ ਨਾ ਜਿਹੜਾ ਬੰਦਾ ਪਾਠ ਪੂਜਾ ਕਰਦਾ ਪਿਆ ਉਹਦੀਆ ਗਲਾਂ ਸੱਚਿਆ ਹੋਣਇਆ ਚਾਲੁ ਹੋ ਜਾਣਦਿਆ ਜਿਹੜੀਆ ਆਪਣੇ ਮੂੰਹ ਤੋ ਬੋਲ ਠੀਕ ਹੇ ਨਾ, ਭਈਆ ਹੈ ਨੀ ਹੁਣ ਜਿਦਾ ਯਰ ਮੇਰਾ ਕੰਮ ਨੀ ਸਿਰੇ ਚੜਿਆ, ਉਹ ਗੱਲਾਂ ਸੱਚੀਆਂ ਹੋਣਗਿਆ ਦਿਖਾਇਆ ਨੇ ਤਾਂ ਕਰਕੇ। ਜੋ ਦਿਮਾਗ ਵਿਚ ਨਾ ਉਹ ਨੂੰ ਜਬਾਨ ਤੈਅ ਨਾ ਲੈਕੇ ਦਮਾਗ ਵਿਚ ਇਹ ਰਖੇ ਬਸ
ਸਹੀ ਬਿਲਕੁਲ ਹਾਂ ਜਿਵੇਂ ਸੋਚੋ ਵੈਸੇ ਹੋ ਜਾਂਦਾ ਹੈਗਾ।
ਹਾਂਜੀ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ।
ਹਾਂ ਥੈਂਕ ਯੂ ਨਹੀਂ ਤੁਹਾਡੇ ਨਾਲ ਹੀ ਬੜਾ ਅੱਛਾ ਲੱਗਿਆ ਸਾਨੂੰ। ਵੈਸੇ ਦੇਖੋ ਜਿਹੜਾ ਅਸੀਂ ਬਾਣੀ ਦੀ ਗੱਲਾਂ ਵੀ ਕਰ ਰਹੇ ਹਾਂ ਨਾ ਇੱਕ ਸਾਡੇ ਚੰਗੇ ਕਰਮ ਬਣ ਰਹੇ ਨੇ।
ਹਾਂਜੀ, ਦੇਖੋ ਮੈਨੂੰ ਬੜਾ ਬੜਾ ਸਕੂਨ ਮਿਲਦਾ ਗੱਲਾਂ ਚ ਜਿਵੇ ਸਾਖੀ ਹੁੰਦੀਆਂ ਨਾ ਗੁਰਬਾਣੀ ਕਿਉਂਕਿ ਗੁਰਬਾਣੀ ਦੇ ਵੀ ਬੜੇ ਅਰਥ ਨਿਕਲਦੇ ਨੇ।
ਹਾਂ ਬਿਲਕੁਲ ਕਦੀ ਤੁਸੀਂ ਇਹ ਲਾਈਨ ਚ ਪਾਓਗੇ ਨਾ ਅੱਗੋਂ ਦੀ ਅੱਗੋਂ ਅੱਗੋਂ ਦੇ ਅੱਗੇ ਅਰਥ ਨਿਕਲਣੇ ਸ਼ੁਰੂ ਹੋ ਜਾਣਗੇ।
ਹਾਂਜੀ, ਹਾਂਜੀ ਇੱਕ ਲਾਈਨ ਵਿਚ ਉਹਨੂੰ ਜਪੋ ਗੇ ਨਾ ਬੜੇ ਅਰਥ ਨੀਕਲਣ ਗੇ। ਹਾਂਜੀ, ਅਰਥ ਨਿਕਾਲਨ ਵਾਲੇ ਬੜੇ ਹੈਗੇ ਨੇ, ਬੜਾ ਸਕੂਨ ਮਿਲਦਾ
ਸਹੀ ਗੱਲ ਐਵੇ ਜੇ ਅਸੀਂ ਬੰਦੇ ਦੀ ਤਲਾਸ਼ ਕਰਦੇ ਜਿਹੜੇ ਸਾਡੇ ਨਾਲ ਗੁਰਬਾਣੀ ਦੀ ਗੱਲਾਂ ਕਰਨ। ਤੇ ਅਸੀਂ ਵੀ ਉਹਨੇ ਉਹਨਾਂ ਨੂੰ ਗੁਰਬਾਣੀ ਬਾਰੇ ਦੱਸੀ ਦਾ। ਤੁਹਾਡੇ ਨਾਲ ਵੀ ਸਾਨੂੰ ਗੱਲ ਕਰਕੇ ਬਹੁਤ ਅੱਛਾ ਲੱਗਿਆ ਸ਼ੁਕਰਾਨਾ।
ਚਲੋ ਠੀਕ ਹੈ ਜੀ।
ਅੱਛਾ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ